ਹੈਲੋ ਹਾਂਜੀ ਨਮਸਤੇ ਆਂਟੀ। ਹੈਲੋ ਹਾਂਜੀ, ਨਮਸਤੇ ਆਂਟੀ ਅਵਾਜ਼ ਨੀ ਆਦੀ।
ਹੈਲੋ।
ਹੈਲੋ।
ਹੈਲੋ।
ਮੈਨੂੰ ਆ ਰਹੀ ਹੈ, ਤੁਹਾਨੂੰ ਨੀ ਆ ਰਹੀ ਮੇਰੀ।
ਆਗੀ-ਆਗੀ ਹੋਰ ਸੁਣਾਓ ਠੀਕ ਹੋ?
ਹਾਂਜੀ-ਹਾਂਜੀ। ਵਧੀਆ-ਵਧੀਆ, ਤੁਸੀ ਸੁਣਾਓ?
ਵਾਜ਼ ਬੜੀ ਘੱਟ ਆ ਰੀ ਐ।
ਤੁਸੀਂ ਦੱਸੋ?
ਠੇਹਰੋ ਮੈਂ ਏਕ ਮਿੰਟ ਦੇਖਦੀ ਮੇਰੀ ਤੇ ਨੀ ਘੱਟ।
ਹਾਂਜੀ-ਹਾਂਜੀ।
ਹੋਰ ਠੀਕ ਠਾਕ ਹੋ, ਕੀ ਕਰਦੇ?
ਹਾਂਜੀ-ਹਾਂਜੀ ਵਧੀਆ।
ਕੀ ਕਰਦੇ? ਵਿਆ ਕੀ ਕਰਦੇ, ਹੋ ਗਿਆ ਲੰਚ?
ਹਾਂ ਨਹੀ ਲੰਚ ਤੇ ਨੀ ਬ੍ਰੇਕਫਾਸਟ ਈ ਕੀਤਾ ਸੀ, ਹਲੇ ਥੋੜ੍ਹੀ ਪਹਿਲਾਂ ਦੇਰ ਪਹਿਲਾਂ। ਤਾਡਾ ਹੋ ਗਿਆ ਲੰਚ?
ਲੇਟ ਕੀਤਾ।
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਕਰ ਰਹੀ ਆਂ। ਚਾਵਲ ਬਣਾ ਈ ਆਂ ਦਾਲ ਹੈਗੀ ਸੀ।
ਅੱਛਾ।
ਮੈਂ ਬਣਾਈ ਨਾਲ ਕਰੇਲੇ।
ਅੱਛਾ।
ਤੇ ਚਣੇ ਪਏ ਥੋੜੇ ਜੇ ਕਾਲੇ, ਹਾਂ। ਚਲ ਠੀਕ ਆ। ਨੌ ਅਂਕਲੀ ਨੌ ਅਂਕਲੀ
ਹੋਰ।
ਹੋਰ ਵਧੀਆ ਤੁਸੀ ਔ ਭਰੀ ਸੀ ਸਕੀਮ ਜੇੜੀ ਆਈ ਸੀ ਭਗਵੰਤ ਮਾਨ ਦੀ।
ਹੂੰ-ਹੂੰ।
ਭਰੀਏ ਤੁਹੀ ਔ ਵਾਲੇ ਫੋਮ ਭਰੇ ਨੇ?
ਕਿਹੜੇ ਵਾਲੇ?
ਜੇੜੇ ਔ ਮਾਵਾਂ ਧੀਆਂ ਯੋਜਨਾ ਆਈ ਐ।
ਨਈ-ਨਈ।
ਲੇਡੀਜ਼ ਨੂੰ ਜੇੜੇ ਪੈਸੇ ਆਣੇ, ਤੁਸੀ ਭਰੇ ਨੀ ਫੋਮ?
ਮੈਂ ਧੀ ਆ।
ਨਈ ਤੁਹਾਨੂੰ ਆਪ ਨੂੰ ਆਣੇ ਹੈ। ਤੁਹਾਨੂੰ ਆਪ ਨੂੰ ਆਣੇ ਸੀ ਓ ਤੇ।
ਅੱਛਾ।
ਹਾਂਜੀ-
ਹਜ਼ਾਰ ਰੁਪਇਆ ਜੇੜਾ ਲੇਡੀਜ਼ ਨੂੰ ਆਣਾ।
ਹਾਂਜੀ-ਹਾਂਜੀ-ਹਾਂਜੀ। ਓ ਵਾਲੇ।
ਮੈਂ ਕਿਹਾ ਜੇੜਾ ਹਜ਼ਾਰ ਰੁਪਇਆ ਲੇਡੀਸ ਨੂੰ ਆਣਾ ਹੀ।
ਹਾਂਜੀ-ਹਾਂਜੀ-ਹਾਂਜੀ ਓਹੀ ਵਾਲੇ
ਮੈਂ ਓ ਮੋਟਰ ਚਲਾਈ ਜੇ- ਮਹਿਲਾਂ ਪਾਣੀ ਹੈਨੀ ਟੈਂਕੀ ਚ ਤੇ ਓਹ ਠੀਕ ਨੀ ਆ ਆਣ ਡਿਆ। ਟੂਟੀ ਬੰਦ ਕਰਦੋ ਕਾਲ ਲੱਗੀ ਹੋਈ। ਹਾਂ ਹੋਰ। ਤੇ-
ਹੋਰ ਸੁਣਾਓ?
ਹੈਲੋ, ਹਡਾਂਰ ਪੇ ਦੇ ਫੋਮ ਜੇੜੇ ਤੇ ਆਏ ਹੀ। ਹੈਲੋ-
ਹਾਂਜੀ- ਹੈਲੋ- ਹੈਲੋ- ਹੈਲੋ-
ਮੈਂ ਕਿਹਾ ਜਿਹੜੇ ਹਲੇ ਫੋਮ ਆਏ-
ਹਾਂਜੀ-ਹਾਂਜੀ ਹ ਹਾਂਜੀ-ਹਾਂਜੀ ਉਹੀ ਕਹਿਣੀ ਆ ਹਾਂਜੀ-ਹਾਂਜੀ। ਹਾਂਜੀ।
ਨੈਟ ਵਰਕ ਦੀ ਪਰੋਬਲਮ- ਨੈੱਟਵਰਕ ਠੀਕ ਨਹੀਂ ਆ ਰਿਹਾ ਨਾ-
ਹੈਲੋ ਹੈਲੋ
ਹੈਲੋ ਚੱਲ ਰਹੀ ਹੈ ਕਾਲ ਠੀਕ ਹੈ।
ਹਾਂਜੀ ਹਾਂਜੀ
ਹਾਂ ਹਾਂ ਆਵਾਜ਼ ਨੀ ਵਿਚ ਆ ਰਹੀ ਸੀ। ਬਾਹਰ ਅਸੀਂ ਨਾ ਬੜੀ ਸਬਜ਼ੀ ਲਗਾਈ ਹੈ ਬੈਗਣ ਲੱਗੇ ਥੋੜੇ ਥੋੜੇ।
ਹਾਂਜੀ
ਬਹੁਤ ਗਰਮੀ ਹੁੰਦੀ ਤੇ ਬੱਦਲ ਬਣਦਾ ਪਿਆ ਬਾਰਿਸ਼ ਦਾ ਮੌਸਮ ਬਣ ਗਿਆ ਬਾਹਰ।
ਸਾਡੇ ਵੀ ਬਾਰਿਸ਼ ਹੋ ਰਹੀ ਸਾਡੇ ਇੱਥੇ ਹਿਮਾਚਲ।
ਅੱਛਾ ਬਾਰਿਸ਼ ਹੋ ਰਹੀ ਨੋਟ ਹਿਮਾਚਲ। ਬਾਹ ਬਾਰਿਸ਼ ਉੱਥੇ ਅੱਛਾ ਅੱਛਾ ਠੀਕ ਠੀਕ ਬਾਰਿਸ਼ ਦਾ ਬੰਦਾ ਇੱਥੇ ਵੀ ਬੱਦਲ ਗਰਜ ਗਰਜਦੇ ਪਏ ਆ ਜਾਏਗੀ ਤੇ ਵਧੀਆ।
ਅੱਛਾ-ਅੱਛਾ ਤੁਸੀ ਕਿੱਥੇ ਚੱਲੇ ਸੱਚ ਘੁੰਮਣ? ਹਾਂ-ਹਾਂ ਬੂਆ ਤੇ ਘੱਰ ਨੇ ਹਾਂਜੀ-ਹਾਂਜੀ ਘੱਰ ਹੀ ਨੇ- ਉਹ ਕਿੱਥੇ ਐ?
ਸ਼੍ਰੀਨਗਰ-
ਅੱਛਾ ਤੁਸੀਂ ਸ਼੍ਰੀਨਗਰ ਚੱਲੇ ਹੋ, ਕਿੰਨੇ ਦਿਨਾਂ ਵਾਸਤੇ?
ਵੇਖੋ ਮਹੀਨਾ ਲੱਗਦਾ ਕੇ ਪੰਦਰਾਂ ਦਿਨ-
ਅੱਛਾ-ਅੱਛਾ ਉੱਥੇ ਮੌਸਮ ਕਿਵੇਂ ਦਾ ਐ?
ਉੱਥੇ ਮੌਸਮ ਠੰਡਾ ਹੁੰਦਾ ਯਾਨੀ ਕਿ ਜਿਸ ਤਰ੍ਹਾਂ ਇੱਥੇ ਅਕਤੂਬਰ ਨਵੰਬਰ ਹੁੰਦਾ ਨਾ-
ਹਾਂਜੀ।
ਪੰਜਾਬ 'ਚ ਜਾਂ ਉੱਧਰ ਉੱਧਰਲੇ ਪਾਸੇ ਫਿਰ ਮੌਸਮ- ਉੱਦਾਂ ਦਾ ਹੁੰਦਾ। ਉੱਥੇ ਸਵੈਟਰ ਦੀ ਨਹੀਂ ਲੋੜ ਪੈਂਦੀ ਰਾਤੀ। ਰਜਾਈ ਵਗੈਰਾ ਲੈਣੀ ਪੈਂਦੀ ਹੈ?
ਤੁਸੀਂ ਤੇ ਅੰਕਲ ਚੱਲੇ ਬਸ ਕੀ ਕੋਈ ਹੋਰ ਵੀ ਚਲਾ?
ਨਹੀਂ ਨਹੀਂ ਨਨਾਾਨ ਮੇਰੀ।
ਅੱਛਾ ਅੱਛਾ
ਨਨਾਨ ਜਾਏਗੀ ਜੰਮੂ ਤੋਂ।
ਅੱਛਾ ਅੱਛਾ
ਸਾਡੇ ਵਧੀਆ ਹੁੰਂਦਾ ਮਾਣੀਆ ਮੁੂਨੀ ਮਨਾਉਂਦੇ ਆ ਉੱਧਰ ਹੈ ਨਾ।
ਬਣਾਉਂਦੇ ਆ ਪਰ ਮੈਨੂੰ ਇੰਨਾ ਖਾਸ ਪਸੰਦ ਨਾਹੀ ਹੈਗਾ। ਮੈਨੂੰ ਆਪਣਾ ਪੰਜਾਬ ਦਾ ਹੀ ਖਾਣਾ ਪਸੰਦ ਹੈ। ਨਹੀਂ ਮੈਨੂੰ ਨਾ ਨਾ ਨਾ ਮੈਨੂੰ ਕਿੱਥੇ ਆਉਂਦਾ।
ਬਣਾਈ ਨੀ ਕਦੀ?
ਨਾ ਮੈਨੂੰ ਲਗਦਾ ਮੰਮੀ ਨੂੰ ਨੀ ਆਂਦੀ ਹੋਣੀ ਤੇ।
ਅੱਛਾ ਅਸੀਂ ਪੰਜਾਬੀ ਹੋ ਕੇ ਬਣਾ ਲੈਂਦੇ ਆ। ਹਲਵੇ ਵਾਲੀ ਵੀ ਬੇਸਣ ਵਾਲੀ ਹਲਵੇ ਵਾਲੀ ਪਕੌੜੀ ਵਾਲੀ ਅੰਬਚੂੂਰ ਪਾਣਾ ਹੁੰਦਾ ਖਾਲੀ ਬੇਸਨ ਤੇ ਅੰਬਚੂੂਰ।
ਕਿਹਦੇ ਵਿੱਚ? ਮਾਣੀ ਵਿੱਚ?
ਹਾ ਅਮਚੂਰ ਤੇ ਵੇਸਣ ਦਾ ਘੋਲ ਬਣਾ ਕੇ। ਉਹਦੇ ਚ ਇਮੰਲੀ ਪਉਣੀ ਹੁੰਦੀ ਏ, ਇਮਲੀ ਨਹੀਂ ਹੋਵੇ ਤਾਂ ਅਮਚੂਰ ਪਾ ਲਈ ਦਾ ਨਾ।
ਅੱਛਾ ਅੱਛਾ।
ਜੇ ਦੂਸਰਾ ਖੱਟਾ ਬਣਾਉਣਾ ਹੋਵੇ ਤਾਂ ਉਹਦੇ ਚ ਕੱਦੂ ਪੈਂਦਾ, ਹਲਵਾ ਕੱਦੂ।
ਉਹ ਵਾਲਾ ਮੈਂ ਖਾਦਾ ਜਿਵੇਂ ਇੱਥੇ ਜਿਹੜਾ ਹਿਮਾਚਲੀ ਖਾਣਾ ਹੁੰਦਾ ਔਧੇ ਚ ਹੁੰਦਾ। ਕੱਦੂ ਕੱਦੂ ਪਰ ਮੈਨੂੰ ਤੇ ਅਪਣਾ ਪੰਜਾਬ ਦਾ ਈ ਵਧੀਆ ਲੱਗਦਾ ਐ। ਓਥੋਂ ਤੋ ਇੱਥੇ ਆ ਕੇ ਬੜੀ ਕੇ੍ਮਿੰਗ ਹੁੰਦੀ ਏ। ਨਹੀਂ, ਨਹੀਂ ਮੈਂ ਨੀ ਖਾਂਦੀ ਨੋਨ- ਵੈਜ। ਵੈਸੇ ਏ ਜਿਵੇਂ ਆਲੂ ਵਾਲੇ ਕੁਲਚੇ। ਬੜੀ ਕੇ੍ਮਿੰਗ ਹੁੰਦੀ ਇੱਥੇ ਆ ਕੇ। ਇੱਥੇ ਹੁੰਦਾ ਨੀ ਨਾ, ਜੋ ਪੰਜਾਬ ਚ, ਪੰਜਾਬ ਚ ਹੀ ਹੈ।
ਹਾਂ-ਹਾਂ,
ਹੂੰ,
ਇਹਦੇ ਚ ਇਹ ਹੇਗਾ ਨੀ ਪੰਜਾਬ ਚ ਹਰ ਇੱਕ ਚੀਜ਼ ਮਿਲ ਜਾਂਦੀ ਹੈ ਨਾ, ਪੂੜੀਆਂ ਚ ਛੋਲੇ ਖਾਓ, ਕੁਲਚੇ ਖਾਓ
ਸਹੀ ਗੱਲ ਏ, ਇੱਥੇ ਨੀ ਮਿਲਦਾ, ਇੱਥੇ ਬੜਾ ਔਖਾ ਵਾ
ਥੋੜਾ ਜਾਣਾ ਪੈਂਦਾ ਨਾ ਪਿੰਡਾਂ ਵਲ
ਉਹੀ ਨਾ ਸਾਡੇ ਜਿਵੇਂ ਹੁਣ ਪੰਜਾਬ ਚ ਔਟੋ-ਔਟੋ ਦੇ ਸਿਸਟਮ ਆ ਰਹੇ ਰਿਕਸ਼ੇ ਵਗੈਰਾ ਇੱਥੇ ਤੇ ਬੱਸਾਂ ਚ ਧੱਕੇ ਖਾਓ।
ਬਸ-ਬਸ ਭਰੀਆਂ ਇੱਕ ਗਰਮੀ ਹੁੰਦੀ ਨਾ ਬਾਹਰ ਨਿਕਲੋ ਤੇ ਗਰਮੀ
ਉਹੀ ਤੇ
ਉਸ ਤਰ੍ਹਾਂ ਠੀਕ ਹੈ ਮੌਸਮ ਰਾਤ-ਦਿਨ ਦਾ ਕਿ ਨਹੀ, ਗਰਮੀ ਏ
ਰਾਤ-ਦਿਨ ਦਾ ਤੇ ਠੀਕ ਹੈ, ਦੁਪਹਿਰੇ ਤੇ ਗਰਮੀ ਹੁੰਦੀ ਹੈ। ਪਰ ਇਨੀ ਫੀਲ ਨਹੀਂ ਹੁੰਦੀ ਵੈਹੇ ਪਰ ਹੁੰਦੀ ਹੈ ਗਰਮੀ ਵੈਹੇ।
ਧੋਣ ਡਈ ਆ।
ਅੱਛਾ- ਅੱਛਾ।
ਤੇ ਕੱਲ ਅਸੀਂ ਜਾਣਾ ਹੀ ਤੇ, ਮੈਂ ਕਿਹਾ ਚੱਲ ਅੱਜ ਧੋ ਹੀ ਲਈਏ ਸਾਰੇ।
ਅੱਛਾ, ਅੱਛਾ ਤੇ ਉੱਥੇ ਮਤਲਬ ਸਟੇ ਵਗੈਰਾ, ਹੋਮ ਸਟੇ ਵਗੈਰਾ ਕਰਨਾ ਕਿ ਰੂਮ ਵਗੈਰਾ।
ਅਸੀਂ ਰੂਮ ਲੈਂਦੇ ਆ ਨਾ।
ਅੱਛਾ ਅੱਛਾ।
ਮਹੀਨੇ ਵਾਸਤੇ
ਅੱਛਾ ਅੱਛਾ, ਤੇ
ਕਿਚਨ ਅਸੀਂ ਆਪਣੀ ਲੈ ਕੇ ਜਾਣੀ ਏ।
ਅੱਛਾ ਤਾਂ
ਹਾਂ ਕਿਚਨ ਯਾਨੀ ਕਿ ਭਾਂਡੇ ਲੈਜੀ ਦਾ ਕੁੱਕਰ ਵਗੈਰਾ ਲੈਜੀ ਦਾ ਵੈਸੇ ਉਹ ਵੀ ਦੇ ਦਿੰਦੇ ਆ ਸ੍ਰੀਨਗਰ ਚ ਤੇ ਸਾਨੂੰ ਮਨ ਓਧਰੋਂ ਦੇ ਦਿੰਦੇ ਗੈਸ ਚੁਲਾ ਵਗੈਰਾ ਵੀ
ਤੇ ਮਸਾਲੇ ਵਗੈਰਾ
ਛੇ ਸੌ ਰੁਪਈਆ
ਅੱਛਾ, ਫਿਰ ਤਾਂ ਸਹੀ ਹੈ, ਪਰ ਡੇ
ਭਾਂਡੇ ਵੀ ਨੇ ਵਿੱਚੇ ਬਿਸਤਰਾ ਦੇਨਾ।
ਅੱਛਾ-ਅੱਛਾ।
ਇੱਕ ਦਿਨ ਦਾ ਛੇ ਸੌ, ਤੇ ਜੇ ਅਸੀ ਦੂਸਰੀ ਜਗ੍ਹਾ ਤੇ ਜਾਈਏ ਹਿਮਾਚਲ ਉੱਥੇ ਹਿਮਾਚਲ ਕਹ ਰਹੀ, ਭਦੱਰਵਾ ਉਥੇ ਹਜ਼ਾਰ ਰੁਪਇਆ।
ਅੱਛਾ-ਅੱਛਾ, ਉਹ ਫਿਰ ਉਹ ਟੂਰਿਸਟ ਪਲੇਸ ਹੋਣੀ ਹੈ ਨਾ।
ਹਾਂ, ਰੂਮ ਦਾ ਇੱਕ ਹਜ਼ਾਰ ਰਪੀ, ਅਸੀਂ ਆਪਣਾ ਬਣਾਣਾ।
ਅੱਛਾ ਤੇ ਫੇਰ ਤੁਸੀਂ ਇੱਕੋ ਰੂਮ ਲੈਂਦੇ ਹੋ ਕਿ ਮਤਲਬ
ਦੋ-ਦੋ।
ਅੱਛਾ ਦੋ।
ਫੋਨ ਕਰਦੀ ਏ ਜਿਵੇਂ ਤੈਨੂੰ ਕਹਿ ਦਈਏ ਆ ਜਾ ਮੰਮੀ ਨੂੰ ਲੈ ਕੇ। ਫੇਰ ਤੁਸੀਂ ਆਪਣਾ ਰੂਮ ਲੈ ਲਓਗੇ ਜੇ ਸਾਡੇ ਨਾਲ ਅਡਜਸਟ ਕਰਨਾ ਤੇ ਕਰ ਸਕਦੇ ਹੋ ਲੇਕਿਨ ਉਹ ਜ਼ਿਆਦਾ ਨਾ ਐਡਜਸਟ ਨੀ ਕਰਨ ਦਿੰਦੇ। ਉਹਨਾ ਨੂੰ ਹੁੰਦਾ ਹੁਣ ਤੇ ਸਾਡੇ ਪੈਸੇ ਬੰਨੇ ਆ।
ਪੈਸੇ ਬਣਨੇ ਅ
ਆਪਣੇ ਕਮਰੇ ਚ ਅੱਠ ਜਣੇ ਵਾਰ ਲੇਣੇ ਭਾਵੇਂ ਭੁੰਜੇ। ਅਸੀਂ ਇੱਕ ਰੋਮ ਚ ਵੈਸੇ ਵੀ ਚਾਰ ਜਣੇ ਵਾਰ ਪ੍ਹੀ ਲੇ ਹੁੰਦੇ। ਫਿਰ ਜਿਵੇਂ ਤੁਹਾਨੂੰ ਫ਼ੋਨ ਕਰਤਾ ਆ ਜਾਓ, ਖਾਣਾ ਤਾਂ ਬਨਾਣਾ ਹੀ ਹੁੰਦਾ ਆਪਾਂ ਆਪਣਾ ਹੀ।
ਸਿਸਟਮ ਹਾਂ ਕਿ ਜਿਵੇਂ ਤੁਹੀਂ ਜਿਵੇਂ ਇੱਕ ਕਮਰੇ ਚ ਬੈਡ ਵੀ ਹੈ ਤੇ ਥੋੜੀ ਥੱਲੇ ਦੇ ਗੱਦੇ ਲਾ ਲਓ। ਤੇ ਉਹ ਥੋੜ੍ਹਾ ਬਹੁਤ ਘੱਟ ਵੱਧ ਨੀ ਕਰਦੇ ਏਦਾਂ ਵਾਲਾ ਸੀਨ। ਅੱਜ-ਕੱਲ ਤੇ ਵੇਸੇ ਦਿੰਦੇ ਹੀ ਨੀ ਗੱਦੇ ਉਹ ਮਨਾ ਕਰਦੇ ਨੇ ਕਿ ਰੂਮ ਹੀ ਲੋਓ ਆਪ ਇਦਾਂ ਨੀ
ਹਾਂ ਨਹੀਂ ਦਿੱਤੇ ਸੀ ਸਾਨੂੰ, ਪਿਛਲੀ ਵਾਰੀ ਦਿੱਤੇ ਸੀ ਉਹਨੇ। ਅਸੀਂ ਇੱਕ ਗੱਦਾ ਲਗਾਇਆ ਸੀ ਕਿਉਂਕਿ ਸਾਨੂੰ ਆਦਤ ਨਾ ਥੱਲੇ ਬਹਿ ਕੇ ਰੋਟੀ ਖਾ ਖਾਣ ਦੀ।
ਹਾਂ।
ਜ਼ਮੀਨ ਤੇ
ਹਾਂ-ਹਾਂ।
ਤੇ ਫਿਰ ਅਸੀਂ ਲਗਾਇਆ ਹੀ ਇੱਕ ਗੱਦਾ।
ਅੱਛਾ-ਅੱਛਾ, ਵਧੀਆ ਵਧੀਆ।
ਉਹਦੇ ਕਰਕੇ ਹੋਜਦਾ ਨਾਲੇ ਪਤਾ ਕੀ ਹੁੰਦਾ ਜਾਓ ਨਾ ਮਜ਼ਾ ਵੀ ਆਂਦਾ।
ਹਾਂ ਇਕੱਠੇ ਮਜਾ ਆਂਦਾ, ਕੱਲੇ ਤੇ ਨੀ ਆਂਦਾ ਵਧੀਆ ਹੁੰਦਾ ਸਗੋਂ।
ਹਾਂ ਇਕੱਲੇ ਫੇਰ ਬੰਦਾ ਕੀ ਕਰੇਗਾ ਨਾ ਘੁੰਮਦਾ ਮੈਂ ਜਾਣਾ ਆਪ ਦਾ
ਹੂ-ਹੂ, ਮੈਂ ਕਿਹਾ ਗਰਮੀ ਕਿਵੇਂ ਓਥੇ ਅੰਮ੍ਰਿਤਸਰ।
ਬਹੁਤ ਵਧੀਆ ਮੌਸਮ ਹੋ ਗਿਆ।
ਵਧੀਆ-ਵਧੀਆ ਫਿਰਤੇ।
ਮੈਂ ਕਹਿ ਰਹੀ, ਮੈਂ ਕੱਪੜੇ ਧੋ ਰਹੀ ਆ, ਬਾਰਿਸ਼ ਨਾ ਆਵੇ ਹਲੇ।
ਠੀਕ ਹੈ, ਠੀਕ ਹੈ। ਚਲੋ ਠੀਕ ਹੈ, ਤੁਸੀਂ ਕਰਲੋ ਕੰਮ ਫਿਰ ਆਪਣਾ ਹਾਂਜੀ-ਹਾਂਜੀ।
ਹੂੰ, ਮੈਂ ਬਾਰਿਸ਼ ਆ ਗਈ ਤੇ ਕੱਪੜੇ ਸਾਰੇ ਚੁੱਕੇ ਚੁੱਕਣੇ ਪੈਣੇ।
ਹਾਂ ਉਹ ਤੇ ਹੈ, ਗਲਤ ਟਾਈਮ ਤੇ ਮਸ਼ੀਨ ਲਾ ਲਈ ਤੁਸੀਂ। ਠੀਕ ਹੈ ਦੀ, ਓਕੇ-ਓਕੇ-ਓਕੇ ਬਾਏ।
ਕੱਟ ਕਰੋ ਕਾਲ ਉੱਧਰੋਂ।